ਹੈਲੋ
ਹੈਲੋ।
ਹੈਲੋ, ਹਾਂਜੀ ਸ਼ਾਸਰੀ ਕਾਲ। ਹੈਲੋ ਹਾਂਜੀ ਸ਼ਾਸਰੀ ਕਾਲ। ਹੋਰ ਕਿੱਦਾਂ- ਹੋਰ ਕਿੱਦਾਂ ਓ? ਬਸ ਵਧੀਆ। ਹੋਰ ਠੀਕ ਆ। ਕੋਛ, ਨੀ ਬਸ ਬੈਠੀ ਸੀਗੀ, ਕੁਛ ਖਾ ਪੀ ਲਿਆ।
ਖਾ ਲਿਆ।
ਓਕੇ ਹੋਰ ਦੱਸੋ, ਘਰ ਪਰਿਵਾਰ ਕਿੱਦਾਂ ਆ ਸਾਰੇ
ਸਾਰੇ ਵਧੀਆ, ਤੁਸੀਂ ਦੱਸੋ।
ਵਧੀਆ ਵਾ ਸਿਹਤ ਕਿੱਦਾਂ ਰਹਿੰਦੀ ਆ।
ਵਧੀਆ ਰਹੰਦੀ ਅ।
ਓਕੇ, ਹੋਰ ਦੱਸੋ।
ਹੋਰ ਵਧੀਆ ਤੁਸੀਂ ਦੱਸੋ।
ਬਸ ਵਧੀਆ ਆ ਮੈਂ ਵੀ ਹੋਰ ਦੱਸੋ। ਤੁਹਾਨੂੰ ਆਪਣੇ ਮਤਲਬ ਪਹਰਾਵੇ ਬਾਰੇ ਤੁਹਾਨੂੰ ਜਾਦਾ ਕੀ ਪਸੰਦ ਆ ਮਤਲਬ
ਮੈਨੂੰ ਪਹਿਰਾਵੇ ਵਾਰੇ ਪਹਿਰਾਵੇਂ ਚ ਵਿੱਚ ਮੈਨੂੰ ਸਲਵਾਰ ਸੂਟ।
ਓਕੇ ਫਿਰ ਤੁਸੀਂ ਜਿੱਦਾਂ ਜੀਨ ਪੈਂਟ ਨੀ ਪਸੰਦ ਐ ਤੁਵਾਨੂੰ
ਪਾ ਲੈਨੀ ਹੁਨੀ ਮੈਂ ਜੀਨ ਪੈਂਟ ਵੀ ਕਿਤੇ ਕਿਤੇ।
ਓਕੇ ਮੈਨੂੰ ਤਾਂ ਮਤਲਬ ਸਾਰਾ ਕੁਛ ਹੀ ਪਸੰਦ ਆ ਪਹਿਰਾਵਾ ਜੋ ਵੀ ਆਪਾ ਜਿੱਦਾਂ ਲਹਿੰਗਾ ਚੋਲੀ ਹੋ ਗਿਆ ਲਹਿੰਗਾ, ਸਲਵਾਰ ਸੂਟ, ਜੀਨ ਟੋਪ ਮਤਲਬ ਜਿੱਦਾਂ ਵੀ ਆਪਣੇ ਮਤਲਬ ਕੰਮ ਦੇ ਅਕੋਰਡਿੰਗ ਆਪਾਂ ਜਿੱਦਾਂ ਵੀ ਪਰਸਨੈਲਿਟੀ ਹੁੰਦੀ ਓਦਾਂ ਦੀ ਮਤਲਬ ਮੈਨੂੰ ਪਸੰਦ ਅ। ਮਧ ਤੋਂ ਜਾਦਾ ਪਸੰਦ ਮੈਨੂੰ ਜ ਸਲਵਾਰ ਸੂਟ ਹੋ ਗਿਆ ਉਦੇ ਨਾਲ ਡਿਫਰਟ ਹੁੰਦੀ ਆ। ਬਟ ਇਹ ਆਪਣੇ ਜੇੜੀ ਸਲਵਾਰ ਸ਼ੁਟ ਆ। ਇਹ ਜਿੱਦਾਂ ਆਪਣੇ ਪੰਜਾਬ ਦੀ ਸ਼ਾਨ ਵੀ ਹੁੰਦੀ ਐ।
ਓਕੇ
ਤੁਸੀ ਦੱਸੋ।
ਬਸ ਕੋਛ ਨੀ ਤੁਸੀਂ ਦੱਸੋ ਹੋਰ
ਓਡ ਤੇ ਜਿੱਦਾਂ ਮਤਲਬ ਸੂਟਾਂ ਬਾਰੇ ਤਾਂਨੂੰ ਕੀ ਹਾਂਜੀ ਹਾਂਜੀ ਬਣਾ ਸੂਟਾ ਦਾ ਦਸੋ ਫਿਰ ਤੁਹਾਨੂੰ ਕੀ ਮਤਲਬ ਕੀ- ਕੀ ਪਤਾ ਹੈਗਾ? ਤੈਨੂੰ ਕਿੱਦਾਂ ਦੇ ਸੂਟ ਪਸੰਦ ਆ ਪਉਣੇ।
ਮੈਨੂੰ ਸਿੰਪਲ ਸੂਟ।
ਹਾਂ ਸਿੰਪਲ ਮਤਲਬ ਕੁਛ ਤਾਂ ਹੋ ਗਿਆ। ਸਿੰਪਲ ਜਿੱਦਾਂ ਸਲਵਾਰ ਸੂਟ,
ਯੇਸ ਫਰੋਕ ਨਾਲ ਜਿਵੇਂ ਸਲਵਾਰ ਵਗੈਰਾ ਓਦਾਂ ਦੇ,
ਆਜੋ, ਮਤਲਬ ਪਹਿਲਾ ਬਾਲਿਆ ਵਧੀਆ ਹੁੰਦਾ ਸੀ। ਜਿੱਦਾਂ ਏਦਾਂ ਕੱਚੇ ਘਰ ਹੁੰਦੇ ਸੀ। ਪਹਿਰਾਵਾ ਅਲੱਗ ਹੀ ਹੁੰਦਾ ਹੁੰਦਾ ਸੀਗਾ ਜਿੱਦਾਂ ਜਿੱਦਾਂ ਹੁਣ ਤਾਂ ਸਾਰੇ ਮੁੰਡੇ ਵੀ ਪੈਂਟ ਸ਼ਰਟ ਹੀ ਪਾਉਂਦੇ ਆ ਪਹਿਲਾਂ ਤਾਂ ਜਿੱਦਾਂ ਹੁੰਦਾ ਸੀਗਾ ਅ ਕੁੜਤੇ ਨਾਲ ਕੁੜਤਾ ਪਾਉਂਦਾ, ਕੁੜਤਾ ਪਜਾਮਾ ਹਾਂਜੀ ਜਿਵੇਂ ਟਰਬਨ ਬੰਨਦੇ ਸੀਗੇ ਅਤੇ ਜਿਹੜਾ ਕੈਂਠਾ ਵਗੈਰਾ ਉਹ ਗਲ 'ਚ ਪਾਉਂਦੇ ਸੀਗੇ ਇੱਦਾਂ ਹੀ ਕੁੜੀਆ ਸੇਮ ਮਤਲਬ ਜਿਵੇਂ ਪਰਾਂਦੇ ਵਗੈਰਾ ਪਾਉਂਦੀਆਂ ਸੀਗੀਆਂ ਸਲਵਾਰ ਸੂਟ ਜਿੱਦਾਂ ਟਿੱਕਾ ਲਾਉਂਦੀਆਂ ਸੀ ਅਲੱਗ ਕਾਂਟੇ ਪਾ ਪਾ ਕੇ ਵੰਗਾਂ ਅਲੱਗ ਅਲੱਗ ਚੂੜੀਆਂ ਵਗੈਰਾ ਚੜਾ ਕੇ ਜਿੱਦਾਂ ਪਾਉਂਦੇ ਸੀ। ਅੱਜ ਕੱਲ੍ਹ ਦਾ ਸਾਰਾ ਕੁਛ ਚੇਂਜ ਹੀ ਹੋ ਗਿਆ। ਅੱਜ ਕੱਲ ਤਾਂ ਵੈਸੇ ਵੀ ਪੰਜਾਬ ਚ ਵੀ ਮੋਡਰਨ ਹੀ ਆ।
ਹਾਂਜੀ,
ਨਹੀਂ ਪਰ ਸਾਰੇ ਨ ਇੱਥੇ ਵੈਸੇ ਅੱਧੀਆਂ ਕੁੜੀਆਂ ਤਾਂ ਹੈਗੀਆਂ ਜਿਹੜੀਆਂ ਅੱਜ ਵੀ ਸਲਵਾਰ ਸੂਟ ਪਾਉਂਦੀਆਂ ਏ।
ਠੀਕ ਆ,
ਵੈਸੇ ਜਦੋਂ ਆਪਾਂ ਵੈਸੇ ਵੀ ਕਿਤੇ ਵੀ ਜਿੱਦਾਂ ਧਾਰਮਿਕ ਤੇ ਜਗ੍ਹਾ ਤੇ ਜਾਈਏ, ਉੱਥੇ ਵੈਸੇ ਸਲਵਾਰ ਸੂਟ ਹੀ ਵਧੀਆ ਲੱਗਦੇ। ਉੱਥੇ ਪਾਉਣ ਵੀ ਸਲਵਾਰ ਸੂਟ ਹੀ ਦਿੰਦੇ ਆ।
ਉਹ ਚ ਪਾਉਣ ਹੀ ਨੀ ਦਿੰਦੇ ਕੇਪਰੀ ਵਗੈਰਾ ਜੋ ਵੀ ਹੈ ਪੈਂਟ ਵਗੈਰਾ,
ਹਾਂਜੀ ਹੋਰ ਤੁਸੀਂ ਮਤਲਬ ਤੁਸੀਂ ਕਦੇ ਪਾ ਕੇ ਗਏ ਆ ਏਦਾਂ ਜਿੱਦਾਂ ਸਲਵਾਰ ਸੂਟ ਤੋਂ ਬਿਨਾਂ ਪੈਂਟ ਕਮੀਜ਼ ਤੁਹਾਨੂੰ ਜਾਣ ਦੇ ਦਿੰਦੇ ਆ ਅੰਦਰ ਕਿ ਨਹੀਂ,
ਹਾਂਜੀ ਵੈਸੇ ਤਾਂ ਕੁਸ਼ ਨੀ ਕਹਿੰਦੇ ਪਰ ਆਪ ਨੂੰ ਵੀ ਔਫਰਡ ਲੱਗਦਾ ਹੁੰਦਾ ਬਾਅਦ ਚ
ਹਾਂਜੀ, ਹਾਂਜੀ ਏਦਾਂ ਵੈਸੇ ਚੰਗਾ ਵੀ ਨਹੀ ਲੱਗਦਾ।
ਆਫਰ ਚ ਕੀ ਹੁੰਦਾ ਹੁੰਦਾ ਜਦੋਂ ਉਹ ਮੱਥਾ ਟੇਕਦੇ ਆ
ਹਾਂ ਸਲਵਾਰ ਸੂਟ ਨਾਲ ਵੈਸੇ ਵੀ ਇਹ ਨਾਲੇ ਅਲੱਗ ਹੀ ਤਰ੍ਹਾਂ ਦੀ ਮਤਲਬ ਸ਼ਾਨ ਹੁੰਦੀ ਹੈ ਹਾਂਜੀ
ਨੀਂਦ ਏ,
ਹਾਂਜੀ ਕੋਮਫਰਟੇਬਲ ਵੀ ਹੁੰਦਾ ਹੈਗਾ,
ਹੋਰ ਦੱਸੋ।
ਬਸ ਵਧੀਆ ਬਟ ਜਿੱਥੇ ਵੀ ਵੈਸੇ ਆਪਾਂ ਜੇ ਆਊਟ ਸਿਟੀ ਜਿਦਾਂ ਫੋਰਨ ਵਗੈਰਾ ਜਾਨੇ ਆ ਉਥੇ ਵੀ ਵੈਸੇ ਅਲੱਗ ਤਰ੍ਹਾਂ ਦੇ ਲੋਕੀ ਪਾਉਂਦੇ ਤਾਂ ਹੈ ਪਹਿਰਾਵੇ। ਬਟ ਉੱਥੇ ਕਈ ਕਈ ਵਾਰੀ ਕੁਰਤੇ ਪਜਾਮੇ ਹੀਂ ਸਲਵਾਰ ਸੂਟ ਵਧੀਆ ਹੀ ਲੱਗਦੇ ਵੈਸੇ ਇਦਾਂ ਵੈਸੇ ਉਥੇ ਡਰਿਸਾਂ ਵ ਗੇਰਾ ਵੀ ਹਾਂਜੀ ਬਟ ਜਿੱਦਾਂ ਡਰੇਸਾ ਵਗੈਰਾ ਵੀ ਉਧਰ ਚੱਲਦੀਆਂ ਹੈ, ਬਾਕੀ ਜਿੱਥੇ ਆਪਾਂ ਵੈਸੇ ਪੜ੍ਹਦੇ ਹੁੰਦੇ ਓਦਾਂ ਅਕੋਰਡਿੰਗ ਵੀ ਵੈਸੇ ਕੱਪੜੇ ਪਾਏ। ਜਾਂਦੇ ਆ ਬਟ ਜਿਹੜੀ ਸਲਵਾਰ ਸੂਟ ਚ ਹੁੰਦਾ ਉਹ ਅਲੱਗ ਤਰ੍ਹਾਂ ਦਾ ਹੀ ਹੁੰਦਾ ਹੈਗਾ,
ਹਾਂਜੀ
ਤੁਹਾਨੂੰ ਦੱਸੋ ਫੇਰ ਕੀ ਕੀ ਪਤਾ ਹੈਗਾ ਤੁਹਾਨੂੰ ਇਸ ਚੀਜ਼ ਬਾਰੇ ਪਹਿਰਾਵੇ ਬਾਰੇ,
ਪਿਹਰਾਵੇ ਬਾਰੇ ਤੁਸੀ ਪਤਾ ਵੀ ਬਸ ਪਹਿਰਾਵਾ ਪੂਰਾ ਪਾਉ
ਪੂਰਾ ਤਾਂ ਪਾਓ ਪਰ ਫੇਰ ਵੀ ਕੀ ਮਤਲਬ ਕੀ ਨੌਲਜ ਆ ਥੋਂਨੂੰ ਏਸ ਚੀਜ਼ ਬਾਰੇ ਤੇ ਮੈਨੂੰ ਵੀ ਦੱਸੋ ਕਿ ਮੈਨੂੰ ਹੋਰ ਮਤਲਬ ਥੋੜਾ ਜਾ ਹੋਜੂਗਾ।
ਹੂੰ-ਹੂੰ
ਹੋਰ ਦੱਸੋ ਹੋਰ ਅੱਜ ਅਸੀ ਉੱਥੇ ਗਏ ਸੀ ਅੰਮ੍ਰਿਤਸਰ ਘੁੰਮਣ
ਹਾਂਜੀ।
ਬੋ ਮਜਾ ਆਇਆ ਗੋਲਡਨ ਟੈਂਪਲ ਦੇਖਿਆ ਫੇਰ ਅਸੀਂ ਉਧਰ ਗਏ ਬਾਘਾ ਉਧਰ ਬਾਘਾ ਬਾਰਡਰ ਵਾਲੀ ਸਾਈਡ
ਓਕੇ ਉੱਥੇ ਵੀ ਸਾਰੇ ਵੈਸੇ ਵੀ ਆਪਣੇ ਪਹਿਰਾਵੇ ਵਾਲੇ ਹੁੰਦੇ ਹਾਂਜੀ ਪੰਜਾਬੀ ਅਲੱਗ ਈ ਸ਼ਾਨ ਹੁੰਦੀ ਆ ਅਲਾ
ਜਾਦਾ ਲੋਕੀ ਓਹ ਪਾਉਂਦੇ ਆ ਏਦਾਂ ਦੇ ਕੱਪੜੇ ਸਲਵਾਰ ਸੂਟ ਵਗੈਰਾ
ਹਾਂਜੀ ਆਈਧਰ ਬੋਲੀ ਵੀ ਫਿਰ ਆਪਣੇ ਵਾਲੀ ਹੁੰਦੀ ਆ ਨਾ ਪੰਜਾਬੀ ਪਿਓਰ
ਹਾਂਜੀ
ਹੋਰ ਦੱਸੋ? ਬਸ ਵਧੀਆ। ਵਧੀਆ ਪਹਿਰਾਵਾ ਆਪਣੇ ਤੇ ਪੰਜਾਬ ਵਿੱਚ ਵੈਸੇ ਵੀ ਵਧੀਆ ਪਹਿਰਾਵਾ ਏ ਖਾਣ-ਪੀਣ ਲਈ ਵਧੀਆ ਦੇ-ਦੇ ਜਿੱਦਾਂ ਲੋਕੀ ਲੱਸੀ, ਦਈ ਵਗੈਰਾ ਜਿੱਦਾਂ ਆਪਣੇ ਪਹਿਰਾਵੇ ਵਿੱਚ ਏ ਸਭ ਕੁੱਛ ਆ ਜਾਂਦਾ ਗਾ।
ਹਾਂਜੀ ਜਿਵੇਂ ਮੱਕੀ ਦੀ ਰੋ ਟੀ ਸਾਗ ਵਗੈਰਾ ਹੋਗਿਆ ਏ ਸਾਰਾ ਕੁਛ ਹੁਣ ਓਦਾਂ ਜ ਤਾਂ ਬਣਦੀ ਨੀ ਚੀਜ਼ ਪੈਲਾਂ ਆਲੀ।
ਹਾਂਜੀ ਪਰ ਪੈਲਾਂ ਆਲੀਆਂ ਹੁਣ ਤੇ ਵੈਸੇ ਵੀ ਅੱਜ ਕੱਲ੍ਹ ਤਾਂ ਆਰਟੀਫਿਸ਼ਲ ਈ ਆ ਸਾਰਾ ਕੁਛ।
ਬਾਰਲੀ ਚੀਜ਼ ਪਸੰਦ ਕਰਦੇ ਜਾਦਾ ਪੀਜ਼ੇ, ਬਰਗਰ, ਮੋਮੋਜ ਮਨਚੂਰੀਅਨ ਵਗੈਰਾ
ਹਾਂਜੀ ਅੱਜ-ਕੱਲ੍ਹ ਤਾਂ ਵੈਸੇ ਵੀ ਤੁਹਾਨੂੰ ਕਿਆ ਏ ਮੋਡਰਨ ਜੁਰਮਾਨਾ ਏ ਲੋਕੀ ਕੁਛ ਵੀ ਅੱਜ ਕੱਲ ਤਾਂ ਵੈਸੇ ਵੀ ਕਈ ਜਿਦਾ ਮਤਲਬ ਪਹਿਰਾਵਾ ਆਪਣਾ ਸਲਵਾਰ ਸੂਟ ਵੀ ਆ ਓਦਾਂ ਦੇ ਲੋਕੀ ਹੁਣ ਕੱਪੜੇ ਵੀ ਜਿੱਦਾਂ ਹੁੰਦਾ ਗਾ ਓ ਵੀ ਡਿਫਰੈਂਟ-ਡਿਫਰੈਂਟ ਤਰ੍ਹਾਂ ਦੇ ਪੋਂਦੇ ਆ।
ਹਾਂਜੀ। ਕੋਟ ਵਗੈਰਾ ਟੋਪ।
ਹਾਂਜੀ ਏ ਸਭ ਕੁੱਛ ਅੱਜ-ਕੱਲ ਤਾਂ ਚੇਂਜ ਈ ਹੋਇਆ ਪਿਆ।
ਅੱਜ-ਕੱਲ ਤਾਂ ਜਿੱਥੇ ਵੀ ਜਾਵਡੋ ਓਥੇ ਕੈ ਦਿੰਦੇ ਆ ਪੈਂਟ ਪੋਣੀ ਆ ਜਾਂ ਤੁਸੀਂ ਆ ਚੀਜ਼ ਪੋਣੀ ਯੂਨੀਫਾਰਮ ਤੁਹਾਡੀ ਪੈਂਟ ਚ ਈ ਲੱਗੂਗੀ।
ਕੋਲਜਾਂ ਹਾਂਜੀ ਸਕੂਲਾਂ, ਕੋਲਜਾਂ ਵਿੱਚ ਵੀ ਏਹੀ ਚੀਜ਼ ਚੱਲਦੀ ਹੁਣ ਤਾਂ।
ਹਾਂਜੀ।
ਵੈਸੇ ਪੰਜਾਬੀ ਸਕੂਲਾਂ ਵਿੱਚ ਅਲੱਗ ਚੀਜ਼ ਆ ਓਥੇ ਸਲਵਾਰ ਸੂਟ ਈ ਪਾਉਂਦੇ ਆ। ਉੱਥੇ ਆਪਣਾ ਪੂਰੀ ਸਿੱਖੀ ਬਾਰੇ ਦੱਸਿਆ ਜਾਂਦਾ ਕੀ ਆਪਣਾ ਪਹਿਰਾਵਾ ਓ ਤੇ ਸਭ ਕੁਛ ਮੰਤ ਕੀ ਮਤਲਬ ਸਾਰਾ ਕੁਛ ਦੱਸਿਆ ਜਾਂਦਾ ਯਾ ਆਪਣੇ ਸਿੰਘਾਂ ਬਾਰੇ ਦੱਸਿਆ ਜਾਂਦਾ ਸਭ ਕੁਛ ਦੱਸ ਆ ਜਾਂਦਾ ਓਥੇ ਸਿੱਖੀ ਦਾ ਮਹੱਤਵ ਕੀ ਆ ਆਪਣੀ ਜ਼ਿੰਦਗੀ ਵਿੱਚ ਕੀ ਪਹਿਰਾਵਾ ਸੀ ਪੈਲਾਂ ਦੇਖਲੋ ਪੈਲਾਂ ਪ ਆਪਣੇ ਕੱਚੇ-ਕੁੱਚੇ ਘਰ ਹੁੰਦੇ ਸੀ ਕਿੰਨਾ ਵਧੀਆ ਲੋ ਕੀ ਮਿਲ ਜੁਲ ਕੇ ਰੈਂਦੇ ਸੀ ਪੈਲਾਂ ਦੇਖੋ ਕਿੰਨਾ ਵਧੀਆ ਪਹਿਰਾਵਾ ਹੁੰਦਾ ਸੀ ਜਿੱਦਾਂ ਜਿੱਦਾਂ ਦੇਖੋ ਲੋਕੀ ਚਰਖੇ ਕੱਤਦੇ ਹੁੰਦੇ ਸੀਗੇ, ਜਿੱਦਾਂ ਮਧਾਨੀਆ ਨਾਲ ਲੱ ਸੀ ਆਪ ਖੁਦ ਹੱਥਾਂ ਨਾਲ ਰਿੜਕਦੇ ਸੀਗੇ ਸਭ ਕੁੱਛ ਕਿੱਦਾਂ ਖਾਂਦੇ-ਪੀਂਦੇ ਕ ਠੇ ਹੁੰਦੇ ਸੀ ਮਿਲ-ਜੁਲ ਕੇ ਰੈਂਦੇ ਤੇ ਸੌਂਦੇ ਏਕ ਜਗ੍ਹਾ ਹੁੰਦੇ ਸੀ ਜਿੱਦਾਂ ਕੋਠਿਆਂ ਤੇ ਜਾਂ ਵੇੜੇਆਂ ਚ ਅੱਜ ਕੱਲ੍ਹ ਤਾਂ ਦੇਖ ਲਓ ਤੁਸੀਂ ਸਾਰਾ ਪਹਿਰਾਵੇ ਦੇ ਨਾਲ -ਨਾਲ ਸਾਰਾ ਕੁਛ ਈ ਚੇਂਜ ਹੋਈ ਜਾਂਦਾ।
ਹਾਂਜੀ। ਹੋਰ ਦੱਸੋ?
ਬਸ ਵੱਧੀਆ।
ਅੱਜ ਕੱਲ੍ਹ ਤਾਂ ਕੋਈ ਓ ਵੀ ਨੀ ਘਰੇ ਰੱਖਦਾ ਮੱਝਾਂ ਗਾਵਾਂ ਵੀ
ਹਾਂਜੀ ਸਾਭ ਕੋਛ ਤਾਨੂੰ ਕੇਆ ਚੇਂਜ ਹੋਇਆ ਪੇਆ ਵਾ। ਪਰ ਲੋਕਾਂ ਨੂੰ ਅੱਜ- ਕੱਲ੍ਹ ਦੇਖ ਲਓ ਕਿਦਾਂ ਅ ਘਰੇ ਮਿਲਕ ਵਗੈਰਾ ਵੀ ਦੇਖ ਲਓ ਉਰਿਜਨਲ ਚਾਈਦਾ ਹੈਗਾ। ਬਟ ਮੱਝਾ ਗਾਂਵਾ ਘਰੇ ਨੀ ਰੱਖਦੇ ਹੈਗੇ।
ਕੰਮ ਜਾਦਾ ਕਰਨਾ ਪੈਂਦਾ ਫਿਰ ਤਾਂ ਨਈ ਰੱਖਦੇ ਹੁਣ ਕਿਉਂਕਿ ਜੋਬ ਵਗੈਰਾ ਜ਼ਾਦਾ ਕਰਦੇ ਆ।
ਹਾਂਜੀ ਹੁਣ ਲੋਕੀ ਜੋਬ ਵਗੈਰਾ ਜ਼ਾਦਾ ਕਰਦੇ ਤੇ ਨਾਲ ਜਿੱਦਾਂ ਚਿਲਡਰਨ ਵਗੈਰਾ ਵੀ ਘੱਟ ਕੇਅਰ ਹੁੰਦੀ ਆ ਸਾਰਾ ਕੁਛ ਈ ਬਦਲੇਆ ਪਿਆ ਜਿੱਦਾਂ ਆਪਣੀ ਲੈਂਗੂਏਜ ਵਗੈਰਾ ਵੀ ਹੁੰਦਾ ਗਾ ਓਦਾਂ ਵੀ ਬਦਲਿਆ ਪਿਆ ਹੈਗਾ। ਜਿੱਦਾਂ ਆਪਾਂ ਇੱਕ ਦੂਜੇ ਨਾਲ ਹੁਣ ਰੂਡਲੀ ਬਿਹੇਵ ਕਰਦੇ ਆ।
ਹਾਂਜੀ।
ਪੇਲਾਂ ਲੋਕੀ ਮੇਲ ਜੁਲ ਕੇ ਰੇਂਦੇ ਸੀ ਸਿਰਫ਼ ਆਪਣੇ ਕੰਮਾਂ ਤ ਕੰਮਾਂ ਤਾਈ ਕਿਤੇ ਸਾਬ ਤਾਂ ਈ ਏਦਾਂ ਹੱਸ ਮੇਲ ਜੋਲ ਕੇ ਹੱਸ ਖੇਡ ਕੇ ਰੇਂਦੇ ਸੀ ਅੱਜ- ਕੱਲ ਤਾਂ ਲੋਕੀ ਚੜ ਚੁੜਾ ਕਿਉਂਕਿ ਕੰਮ ਬਰਡਨ ਵਾਲਾ ਹੈਗਾ। ਅੱਜ- ਕੱਲ ਜੋਬ ਕਰਦੇ ਆ।
ਅੱਜ -ਕੱਲ੍ਹ ਫੋਨ ਜਾਦਾ ਯੂਜ ਕਰਨ ਲੱਗ ਗਏ ਤਾਂ ਈ ਕੱਲੇ ਰੈਣਾ ਪਸੰਦ ਕਰਦੇ ਲੋਕੀ। ਫੋਨ, ਟੀ -ਵੀ ਵਗੈਰਾ ਜ਼ਾਦਾ ਯੂਜ ਕਰਦੇ ਆ।
ਹਾਂਜੀ ਪੇਲਾਂ ਇੱਕ ਟੀ -ਵੀ ਹੁੰਦਾ ਸੀ ਸਾਰੇ -ਸਾਰੇ ਘਾਰ ਓਧਰ ਦੇਖਣ ਆਉਂਦੇ ਸੀਗੇ। ਇਕੱਠੇ ਬੈ ਕੇ ਦੇਖਦੇ ਹੁੰਦੇ ਸੀ।
ਹਾਂਜੀ।
ਦੇਖਲੋ ਪੇਲਾਂ ਦੇਖ ਲੋ ਪੇਲਾਂ ਜੇੜੇ ਲੋਕਾਂ ਦੇ ਵਿਆਹ ਹੋਏ ਆ ਕਿੰਨਾ ਦੇਖਲੋ ਸੂਟ ਦੇਖਲੋ ਕਿੱਦਾਂ ਦੇ ਹੁੰਦੇ- ਹੁੰਦੇ ਸੀ ਲੋਕੀ ਓਦਾਂ ਈ ਪਾ ਲੈਂਦੇ ਸੀ।
ਦਸ- ਦਸ ਵੀਹ- ਵੀਹ ਦਿਨ ਵਿਆਹ ਤੇ ਲੱਗ ਜਾਂਦੇ ਹੁੰਦੇ ਸੀ ਅੱਜ ਕੱਲ ਤਾਂ ਨੀ।
ਹਾਂਜੀ ਹੁਣ ਦੇਖਲੋ ਫਿਰ ਹੁਣ ਕਿੰਨਾ
ਦੋ ਦਿਨਾਂ ਚ ਵਿਆਹ ਨਿੱਬੜ ਜਾਂਦੇ ਇੱਕ ਦਿਨ ਚ ਈ।
ਸਈ ਗੱਲ ਐ ਪੇਲਾਂ ਦੇਖਲੋ ਕਿੰਨਾ -ਕਿੰਨਾ ਹਫ਼ਤਾ- ਹਫ਼ਤਾ ਦੇਨ ਵਿਆਹ ਨੀ ਨਿਬੜਦੇ ਸੀਗੇ।
ਹਾਂਜੀ।
ਖਾਂਦੇ- ਪੀਂਦੇ ਕੱਠੇ ਹੁੰਦੇ ਸੀ ਹੁਣ ਤਾਂ ਕੋਈ ਦੇਖਲੋ ਕੋਈ ਘਰੇ ਵੀ ਕਿਸੇ ਨਾਲ ਬੈ ਕੇ ਨਈ ਕੁਛ ਖਾਂਦਾ ਗੱਲ ਨੀ ਕੋਈ ਕਰਦਾ
ਅੱਜ- ਕੱਲ੍ਹ ਲੋਕੀ ਕੱਲੇ ਰੈਣਾ ਪਸੰਦ ਕਰਦੇ ਆ।
ਬਟ ਏ ਆਪਣਾ ਜੇੜਾ ਜਿੱਦਾਂ ਆਪਣਾ ਪੈਹਰਾਵਾ ਏ ਏਦਾਂ ਹੀ ਰੈਣਾ ਚਾਈਦਾ ਬਟ ਵਿਅਕਤੀ ਅ ਏਸ ਵਾਰ ਅ ਮਤਲਬ ਲੋਕੀ ਹੁਣ ਤਾਂ ਬੋਤ ਜ਼ਾਦਾ ਅੱਗੇ ਵੱਧ ਗਏ ਆ।
ਹਿਸਾਬ ਨਾਲ ਬਦਲਣਾ ਬਦਲਦੇ ਆ ਲੋਕੀ, ਹੋਰ ਜ਼ਮਾਨਾ ਜਿਵੇਂ ਬਾਹਰਲੀ ਕਰੰਸੀ ਚ ਹੁੰਦਾ ਉਵੇਂ ਆਪਣੇ ਇੰਡੀਆ ਚ ਵੀ ਹੋਈ ਜਾਂਦਾ ਹੁਣ।
ਔਈ ਤਾਂ ਜਾਂਦਾ ਪਰ ਆਪਦੇ ਪਹਿਰਾਵੇ ਨੂੰ ਨਈ ਭੁੱਲਣਾ ਚਾਹੀਦਾ ਹੈਗਾ ਜਿੱਦਾ ਹੈ ਓਦਾ ਹੀ ਰਹਿਣਾ ਚਾਈਦਾ। ਪਰ ਜਿੱਦਾ ਫਿਰ ਆਪਾ ਜੌਬ ਬਾਰ ਕਰਦੇ ਫਿਰ ਓਦਾ ਵੀ ਆਪਾਂ ਨੂੰ ਬਣਨਾ ਪੈਂਦਾ ਈ ਆ।
ਹਾਂਜੀ। ਅੱਜ ਕੱਲ ਦੇ ਤਾਂ ਬੱਚੇ ਵੀ ਨੀ ਗੱਲ ਸੁਨਦੇ ਜਮਾ ਵੀ।
ਸਾਰੇ ਕਿਤੇ ਏਦਾਂ ਈ ਹੋ ਰਿਹਾ ਹੁਨ ਤਾਂ।
ਹਾਂਜੀ।
ਸਾਵੀ ਪਹਿਰਾਵਾ ਸਬ ਕੁਛ ਹੀ ਮਤਲਬ ਚੇਂਜ ਹੋਇਆ ਪਿਆ ਵ।
ਹਾਂਜੀ।
ਹੋਰ ਤੁਸੀਂ ਫੇਰ ਹੁਣ ਕੋਈ ਨਵਾਂ ਸੂਟ ਲਿਆ ਕੋਈ ਜਿੱਦਾ ਸਲਵਾਰ ਸੂਟ ਤੇ ਜਿੱਦਾ
ਹਾਂਜੀ ਮੈਂ ਬਲੈਕ ਕਲਰ ਦਾ ਨਿਊ ਸੂਟ ਲੈ ਕੇ ਆਂਦਾ ਸੀ।
ਔਕੇ। ਤੇ ਫੇਰ ਉਸ ਨਾਲ ਤੁਸੀਂ ਜਦੋਂ ਕਿਤੇ ਮਤਲਬ ਮੈਰਿਜ ਤੇ ਜਾਔਗੇ ਜਿੱਦਾ ਔ ਸੂਟ ਤੁਸੀਂ ਕਿਤੇ ਮੈਰਿਜ ਤੇ ਪਾਉਣਾ ਕੇ ਕੋਈ ਫੰਕਸ਼ਨ ਜਿੱਦਾ ਹੋਊਗਾ ਓਦਾ ਪਾਉਣਾ ਹੈਗਾ।
ਨਈ ਨੋਰਮਲ ਹੀ ਲੈ ਕੇ ਆਂਦਾ ਐ ਮੈਰਿਜ ਦਾ ਲਈ ਤਾਂ ਹਲੇ ਲੈ
ਔਕੇ-ਔਕੇ ਫੇਰ ਤੁਸੀਂ ਤੇ ਐ ਜੇੜਾ ਪੰਜਸ ਸੂਟ ਐ ਫਿਰ ਤੁਸੀਂ ਜਿੱਦਾ ਪੰਜਾਬੀ ਵਿਰਸਾ ਏ ਆਪਣਾ ਔਦਾ ਜਿਵੇਂ ਪਰਾਂਦਾ ਸਵ ਕੁਛ ਕਰਨਾ ਓਦਾ ਹੀ ਤਿਆਰ ਹੁੰਨੇ-ਹੁੰਨੇ ਔ ਫੇਰ ਤੁਸੀਂ ਜਦੋਂ ਬਾਹਰ ਕਿਤੇ ਜਾਨੇ ਔ।
ਨਈ ਨੋਰਮਲ ਈ ਜੀ ਬੋਤ ਨੀ ਹਾਂਜੀ ਸਿੰਪਲ ਪੋਨੀ ਕਰਕੇ ਬਸ।
ਔਕੇ ਔਈ ਗਾਲਾਂ ਮਨਨ ਅੱਜ ਕੱਲ੍ਹ ਤਾਂ ਲੋਕਾਂ ਦੇ ਕੁੜੀਆਂ ਦੀਆਂ ਪੋਨੀਆ ਹੀ ਹੋ ਪਰਾਂਦੇ ਪਾਉਂਦੀਆਂ ਸੀਂ।
ਹਾਂਜੀ। ਚਲੋ ਠੀਕ ਏ ਮੈਂ ਬਾਦ 'ਚ ਤੁਆਨੂੰ ਕਾਲ ਕਰਦੀ ਆ।
ਠੀਕ ਔ।
ਔਕੇ ਬਾਏ।
ਔਕੇ ਬਾਏ।
ਬਾ